ਹੈਲੋ ਭੈਣ ਜੀ, ਸਾ ਸ੍ਰੀ ਕਾਲ।
ਸਾਤ ਸ੍ਰੀ ਕਾਲ ਭੈਣ ਜੀ, ਹੋਰ ਕੀ ਹਾਲ ਏ?
ਵਧੀਆ ਭੈਣ ਜੀ, ਤੁਸੀਂ ਸੁਣਾਓ?
ਮੈਂ ਵੀ ਵਧੀਆ ਭੈਣ ਜੀ, ਹੋਰ ਕੀ ਕਰਦੇ ਪਏ ਸੀ ਤੁਸੀਂ?
ਬਸ ਹੋਰ ਕੁਛ ਨੀ ਐਵੀਂ ਤੁਸੀਂ ਦੱਸੋ, ਅੱਜ-ਕੱਲ ਵੈਦਰ ਕਿੰਨੇ ਤਰੀਕੇ ਦੇ ਚੱਲੇ ਦੇ ਨੇ ਵੈਦਰ। ਕਿੰਨੇ, ਚਾਰ ਸੀਜ਼ਨ ਹੁੰਦੇ ਨੇ ਭੈਣ ਜੀ।
ਆਹੋ, ਭੈਣ ਜੀ ਚਾਰ ਹੀ, ਸੀਜ਼ਨ ਹੁੰਦੇ ਨੇ ਤੁਹਾਨੂੰ ਕਿਹੜਾ ਵਧੀਆ, ਲੱਗਦਾ ਇਹਨਾਂ ਚੋਂ
ਮੈਨੂੰ ਤਾਂ, ਸਮਰ ਸੀਜ਼ਨ ਵਧੀਆ ਲੱਗਦਾ‌, ਕਿਉਂਕਿ ਉਰ 'ਚ ਗਰਮੀਆਂ ਵਾਲੇ, ਕੱਪੜੇ ਪਾਏ ਜਾਂਦੇ ਪਰ ਗਰਮੀਆਂ ਦੇ ਵਿੱਚ, ਪਸੀਨਾ ਨਈ ਵਧੀਆ ਲੱਗਦਾ। ਵਿੰਟਰ ਵੀ ਵਧੀਆ ਲੱਗਦਾ, ਪਰ ਸਭ ਤੋਂ ਅੱਛਾ, ਰੇਨੀ ਸੀਜ਼ਨ ਹੁੰਦਾ ਹੈਗਾ
ਸਹੀ ਕਿਹਾ ਭੈਣ ਜੀ, ਮੈਨੂੰ ਆਪ ਰੇਨੀ ਸੀਜਨ, ਈ ਵਧੀਆ ਲੱਗਦਾ ਇੰਨਾ ਵਧੀਆ, ਮੌਸਮ ਹੋ ਜਾਂਦਾ ਉੱਥੇ ਤੇ ਬਸ ਗਰਮੀਆਂ ਵਿੱਚ ਤੇ, ਪਸੀਨਾ ਹੀ ਆਦਾ ਔ ਨਾਲੇ ਧੁੱਪ, ਵੀ ਬੜੀ ਹੁੰਦੀ ਹੈ ਤੇ ਮੈਨੂੰ, ਗਰਮੀਆਂ ਨਹੀਂ ਪਸੰਦ
ਹਾਂਜੀ, ਭੈਣ ਜੀ।
ਮੈਂ ਕਿਹਾ, ਗਰਮੀਆਂ ਵਿੱਚ ਤਾਂ ਬੜੀ ਜ਼ਿਆਦਾ ਈ, ਧੁੱਪ ਹੁੰਦੀ ਐ ਨਾਲੇ ਬੰਦਾ ਬਾਹਰ ਵੀ ਨਹੀਂ, ਨਿਕਲ ਸਕਦਾ, ਟੈਨਿੰਗ ਹੋ ਜਾਂਦੀ ਏ ਤੇ ਮੈਨੂੰ, ਗਰਮੀਆਂ ਅੱਛੀ ਨਹੀਂ ਲੱਗਦੀਆਂ, ਸਮਰ ਸੀਜ਼ਨ 'ਤੇ, ਬਿਲਕੁਲ ਬੇਕਾਰ ਲੱਗਦਾ
ਉਹ ਤਾਂ ਹੈ ਭੈਣ ਜੀ, ਬੜੀ ਗਰਮੀ ਲੱਗਦੀ ਹੈ ਉਦੋਂ ਤਾਂ, ਪਸੀਨੇ ਆਉਂਦੇ ਨੇ ਬਟ ਹੁੰਦਾ ਕਿ, ਜਿਆਦਾ ਠੰਢ ਨਈ ਨਾ, ਲੱਗਦੀ ਉਦੋਂ ਫੇਰ ਠੀਕ ਰਹਿੰਦਾ, ਗਰਮੀਆਂ ਦਾ ਸੀਜ਼ਨ, ਪਰ ਹੁੰਦਾ ਇਹ ਨਹੀਂ ਹੈ ਭੈਣਜੀ। ਹੋਰ ਦੱਸੋ, ਤੁਸੀਂ ਫੂਡ ਵਗੈਰਾ, ਕੋਈ ਵਧੀਆ ਜਿਹਾ ਬਣਾਇਆ?
ਨਾ -ਨਾ ਭੈਣ ਜੀ।
ਤੁਹਾਡੇ ਘਰ, ਕਿੰਨੇ ਤਰ੍ਹਾਂ ਦੇ ਫੂਡ ਬਣਦੇ ਨੇ?
ਸਭ ਕੁਛ ਬਣ ਜਾਂਦਾ ਭੈਣ ਜੀ। ਕਦੀ-ਕਦੀ ਅਸੀਂ ਦਾਲ ਜ਼ਿਆਦਾ ਤਰ ਤਾਂ, ਦਾਲ ਹੀ ਬਣਦੀ ਏ ਦਾਲ
ਅੱਛਾ ਭੈਣ ਜੀ, ਫਿਰ ਤੁਸੀਂ ਦਾਲ ਖਾ-ਖਾ ਕੇ ਬੋਰ ਨਈ ਹੁੰਦੇ?
ਨਾ- ਨਾ ਭੈਣ ਜੀ। ਦਾਲ ਖਾ ਕੇ ਤੇ ਬੋਰ ਨੀ ਹੁੰਦੇ। ਬਸ, ਵਿੱਚੋਂ ਇੱਕ- ਦੋ ਬਸ ਭੈਣ ਜ ਵਿੱਚ ਚੋ ਇੱਕ- ਦੋ ਦਾਲਾਂ ਹੁਨੀਂਆ, ਜੋ ਬਿਲਕੁਲ ਬੇਕਾਰ ਲੱਗਦੀਆਂ ਨੇ, ਉਹ ਖਾਂਦੇ ਨਈ ਫਿਰ
ਉਹ ਤਾਂ ਹੈ ਭੈਣ ਜੀ, ਕਈ ਦਾਲਾਂ ਨੂੰ ਫਿਰ ਆਪਾਂ ਅੱਛੇ ਤਰੀਕੇ, ਨਾਲ ਬਣਾਈਏ ਨਾ ਤੇ ਟੇਸਟੀ ਲੱਗਦੀਆਂ ਨੇ, ਭੈਣ ਜੀ, ਪਰ ਕਈ ਵਾਰੀ, ਦਾਲਾਂ ਨਹੀਂ ਪਸੰਦ ਹੁੰਦੀਆਂ ਮੈਂ ਤਾਂ, ਨੋਨ -ਵੈੱਜ ਹੀ ਖਾਂਦੀ ਹਾਂ। ਮੈਂ ਤਾਂ ਚਿਕਨ ਬਣਾਇਆ ਸੀ, ਬੜਾ ਵਧੀਆ ਰੈਸ ਤੇ ਭੈਣ ਜੀ, ਤੁਸੀਂ ਵੀ ਬਣਾ ਕੇ ਖਵਾਣਾ ਆਪਣੇ ਪਾਪਾ ਨੂੰ ਕਦੀ
ਅੱਛਾ -ਅੱਛਾ, ਕੀ ਬਣਾਇਆ ਸੀ ਤੁਸੀਂ, ਕਿਸ ਟਾਈਪ ਦਾ ਬਣਾਇਆ ਸੀ?
ਭੈਣ ਜੀ, ਮੈਂ ਤਾਂ ਸਬਜ਼ੀ ਬਣਾਈ ਸੀਗੀ ਚਿਕਨ ਦੀ, ਬੜੀ ਟੇਸਟੀ ਸੀਗੀ
ਅੱਛਾ, ਮੈਨੂੰ ਵੀ ਦੱਸ ਦੋ ਕਿਵੇਂ ਬਣਾਇਆ ਸੀ ਜੇ?
ਚਿਕਨ, ਇੱਕ ਪ੍ਰੋਟੀਨ ਹੁੰਦਾ, ਉਹ ਸਾਡੇ ਨਾ ਪ੍ਰੋਟੀਨ ਦਿੰਦਾ, ਸਾਡੇ ਸਰੀਰ ਨੂੰ ਹੈਲਦੀ ਰੱਖਦਾ ਆ, ਫੈਟ ਨਈ ਦਿੰਦਾ, ਅੱਛੇ ਤਰੀਕੇ ਨਾਲ, ਸਰੀਰ ਚੁਸਤ ਰਹਿੰਦਾ ਹੈ ਇੱਦਾ ਵੈਜੀਟੇਬਲਸ, ਕੰਮ ਕਰਦੀਆਂ ਨੇ
ਹਮ, ਸਹੀ ਕਿਹਾ, ਭੈਣ ਜੀ। ਤੁਸੀਂ, ਰੈਸਪੀ ਨਈ ਦੱਸੀ ਭੈਣ ਜੀ‌, ਜਿਦੀ ਜਿਹੜੀ ਚਿਕਨ ਤੁਸੀਂ ਬਣਾਇਆ ਸੀ।
ਕੀ ਖੇਲਦੇ ਓ, ਗੇਮਸ ਗੇਮਸ, ਕਾਫ਼ੀ ਇੰਪੋਰਟੈਂਟ ਹੁੰਦੀਆਂ ਨੇ ਵੈਸੇ, ਹੈਲਥ ਲਈ ਵੀ
ਹਾਂਜੀ -ਹਾਂਜੀ ਭੈਣ ਜੀ, ਬਹੁਤ ਇੰਪੋਰਟੈਂਟ ਹੁੰਦੀਆਂ, ਨੇ ਗੇਮ‌
ਭੈਣ ਜੀ, ਜਿਹੜੀ ਇੰਡੋ ਗੇਮਸ ਸੁਣਦੀ ਹੈ ਨਾ, ਉਹ ਤਾਂ ਸਾਡਡੀ ਥਿੰਕਿੰਗ ਸਕਿੱਲਸ ਇੰਪਰੂਵ ਕਰਦੀਆਂ ਨੇ। ਪਰ ਜਿਹੜੀ ਆਊਟਡੋਰ ਗੇਮਸ ਹੁੰਦੀਆਂ ਉਹ ਸਾਡੀ ਫਿਟਨੈਸ ਨੂੰ ਇੰਪਰੂਵ ਕਰਦੀ ਆ ਅਤੇ ਥਿੰਕ। ਥਿੰਕਿੰਗ ਨੂੰ ਵੀ ਦੋਨੋਂ ਜਿਹੜੀ ਆਊਟਡੋਰ ਤੇ ਇਨਡੋਰ ਗੇਮਸ ਹੁੰਦੀਆਂ ਨਾ ਇੰਜੋਏਬਲ ਹੁੰਦੀਆਂ ਨੇ ਭੈਣ ਜੀ, ਤੇ ਰਿਟਸ ਸਟਰੈੱਸ ਨੂੰ ਵੀ ਰਿਡਿਊਸ ਕਰਦੀਆਂ ਨੇ।
ਹਾਂਜੀ-ਹਾਂਜੀ, ਭੈਣ ਜੀ ਤੁਸੀਂ ਖੇਲੇਿਆ ਕਦੇ ਕੋਈ ਗੇਮ ਭੈਣ ਜੀ?
ਭੈਣ ਜੀ ਮੈਂ ਤਾਂ ਇੰਡੋਰ ਵੀ ਖੇਲੀ ਆ ਆਊਟਡੋਰ ਵੀ ਖੇਲੀ ਆ ਦੋਨੋਂ ਹੀ ਮੈਨੂੰ ਬੜੀਆਂ ਅੱਛੀਆਂ ਲੱਗ ਦੀਆਂ ਗੇਮਸ। ਆਊਟਡੋਰ ਤਾਂ ਜਿੱਦਾਂ ਆਪਾਂ ਖੋ-ਖੋ ਵਗੈਰਾ ਖੇਡਦੇ ਸੀਗੇ, ਬੜਾ ਅੱਛਾ ਫਿਜ਼ੀਕਲੀ ਫਿਟ ਰਹਿੰਦਾ ਬੰਦਾ ਜਾਂ ਆਪਾਂ ਜੂਡੋ ਖੇਲ ਲੈਂਨੇ ਆ।
ਅੱਛਾ ਭੈਣ ਜੀ, ਤੁਹਾਨੂੰ ਜੂਡੋ ਵੀ ਆਉਂਦੀ ਹੈ?
ਹਾਂਜੀ ਭੈਣ ਜੀ, ਜੁੱਡੋ ਛੋਟੇ ਹੁੰਦੇ ਖੇਡਦੇ ਸੀ, ਬੜੇ ਫਿੱਟ ਰਹਿੰਦੇ ਸੀ।
ਤੇ ਹੁਣ ਨੀ ਕਰਦੇ ਜੂਡੋ ਕਰਾਟੇ।
ਨਹੀਂ ਭੈਣ ਜੀ, ਹੁਣ ਤਾਂ ਪੜ੍ਹਾਈ ਕਰਨੀ ਪੈ ਰਹੀ ਹੈ, ਇਸ ਕਰਕੇ। ਐਜੂਕੇਸ਼ਨ ਵੀ ਇੰਪੋਰਟੈਂਟ ਹੈ ਨਾ, ਕਾਫੀ ਐਜੂਕੇਸ਼ਨ ਦੇ ਨਾਲ ਹੀ ਸਾਡੇ ਕੰਟ ਚੰਗੇ ਅੰਗੇ ਵਿਕਾਸ ਹੋਏ ਤੁਸੀਂ। ਤੁਸੀਂ ਐਜੂਕੇ ਐਜੂਕੇਸ਼ਨ ਪਰਸਿਊ ਪਾ ਰਹੇ ਹੋ ਤੁਸੀਂ।
ਹਾਂਜੀ-ਹਾਂਜੀ ਭੈਣ ਜੀ।
ਹੋਰ-ਹੋਰ ਦੱਸੋ ਹੈ ਐਜੂਕੇਸ਼ਨ ਬਾਰੇ। ਤੁਹਾਡੀ ਲਾਈਫ 'ਚ ਕਿਵੇਂ ਇੰਪੈਕਟ ਪਾ ਰਹੀ ਹੈ ਭੈਣ ਜੀ।
ਬਸ ਭੈਣ ਜੀ, ਐਜੂਕੇਸ਼ਨ ਦੇ ਨਾਲ ਤਾਂ ਮੇਰੀ ਲਾਈਫ ਜ਼ਿਆਦਾਤਰ ਤਾਂ ਪਰਸਨਲ ਗਰੋਥ ਹੀ ਹੁੰਦੀ ਹੈ। ਜਿਵੇਂ, ਸਾਨੂੰ ਨੌਲੇਜ ਮਿਲਦੀ ਹੈ।
ਹ
ਹੋਰ, ਭੈਣ ਜੀ। ਜ਼ਿਆਦਾ ਐਜੂਕੇਸ਼ਨ ਕਰਾਂਗੇ ਤੇ ਮਤਲਬ ਐਜੂਕੇਟਿਡ ਹੋਵਾਂਗੇ, ਤਾਂ ਹੀ ਸਾਨੂੰ ਜੋਬ ਵੀ ਮਿਲੇਗੀ, ਅੱਗੇ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਵੀ ਹੋਵਾਂਗੇ। ਅੱਜ-ਕੱਲ੍ਹ 'ਤੇ ਫਾਈਨੈਂਸ਼ੀਅਲ ਇੰਡੀਪੈਂਡੈਂਟ ਹੋਣਾ ਵੀ ਕਾਫੀ ਜ਼ਰੂਰੀ ਹੋ ਗਿਆ, ਕੁੜੀਆਂ ਆਸਤੇ।
ਹਾਂਜੀ, ਭੈਣ ਜੀ, ਕੁੜੀਆਂ ਵਾਸਤੇ ਤਾਂ ਬਹੁਤ ਜ਼ਰੂਰੀ ਹੈ, ਜੇ ਨਾ ਹੋਣ ਤਾਂ ਫ ਫਿਰ, ਉਹਨਾਂ ਨੂੰ ਡਿਪੈਂਡੈਂਟ ਰਹਿਣਾ। ਪੈਂਦਾ, ਉਹ ਕਾਫੀ ਸਟਰੈਸਫੁਲ ਹੋ ਜਾਂਦਾ, ਫਿਰ
ਆਹੋ।
ਹਾਂਜੀ, ਭੈਣ ਜੀ।
ਹੋਰ, ਭੈਣ ਜੀ, ਤੁਸੀਂ ਸੁਣਾਓ, ਕਿੱਥੇ ਟਰਿਪ-ਟਰੁਪ ਨੀ ਲਾਈ ਤੁਸੀਂ?
ਹਾਂਜੀ।
ਟ੍ਰਿਪ ਵਗੈਰਾ ਨੀ ਲਾਈ ਤੁਸੀਂ?
ਭੈਣ ਜੀ, ਹਾਂਜੀ ਟੂਰਿਜ਼ਮ ਦਾ ਤਾਂ ਬੜਾ ਸ਼ੌਕ ਹੈ, ਭੈਣ ਜੀ। ਕਾਫੀ ਇਨਵਾਇਰਮੈਂਟ ਫਰੈਂਡਲੀ ਟੂਰਿਜ਼ਮ ਕਰਦੇ ਹਾਂ, ਆਪਾਂ ਜਿੱਦਾਂ ਮਾਊਂਟੇਨਸ ਜਾਇਏ ਪੀਸ ਲੈਈ ਚ ਉਸ ਕਾਰਨ। ਜਿੱਦਾਂ, ਉੱਤਰਾਖੰਡਆਲੇ ਜਿੰਨੇ ਆ ਹਿਮਾਚ ਚਲੇ ਜਾਣੇ ਆਂ, ਕਸ਼ਮੀਰ
ਤੁਸੀਂ ਵੀ ਗਏ ਦੇ ਸੀ, ਪਿੱਛੇ ਜਿਹੇ ਕਿੱਥੇ ਗਏ ਦੇ ਸੀ ਤੁਸੀਂ?
ਉੱਤਰਾਖੰਡ ਗਏ ਦੇ ਸੀ, ਭੈਣ ਜੀ। ਬੜੀ ਅੱਛੀ ਜਗ੍ਹਾ ਸੀ, ਵੋਟਰਫੋਲ ਸੀ, ਇੰਨਾ ਪੀਸ ਪੀ, ਪੀਸ ਫੁੱਲ ਇਨਵਾਇਰਮੈਂਟ ਸੀਗਾ ਉੱਥੇ, ਫਿਰ ਆਪਾਂ ਸਨਸੈੱਟ ਵੀ ਦੇਖਿਆ, ਭੈਣ ਜੀ, ਬੜਾ ਅੱ ਫਿਰ ਆਪਾਂ ਮਾਰਕੀਟ ਘੁੰਮੀ ਰਾਤ ਹਾਂਜੀ, ਭੈਣ ਜੀ।
ਵਧੀਆ ਭੈਣ ਜੀ ਤੁਸੀਂ ਤੇ
ਕੋਈ ਪੋਲਿਊਸ਼ਨ ਕੋਈ ਪਲਿਊਸ਼ਨ ਨੀ ਹੁੰਦਾ ਭੈਣ ਜੀ, ਭੈਣ ਜੀ। ਪੋਲਿਊਸ਼ਨ ਦੇ ਕਾਫੀ ਹਾਰਮ ਨੇ ਇਨਵਾਇਰਮੈਂਟ ਤੇ ਜਿੱਦਾਂ ਏਅਰ ਪੋਲਿਊਸ਼ਨ ਹੈਲ ਹੈਲਥ ਨੂੰ ਇਫੈਕਟ ਕਰ ਦਿੰਦਾ ਕਿੰਨੇ ਪੋਲਿਊਸ਼ਨ ਹੁੰਦੇ ਨੇ ਵੋਟਰ ਪੋਲਿਊਸ਼ਨ, ਨੋਇਸ ਪੋਲਿਊਸ਼ਨ ਤੇ ਸਾਰੇ ਸਾਡੀ ਅ ਲਾਈਫ ਨੂੰ ਅਫੈਕਟ ਕਰਦੇ ਨੇ। ਭੈਣ ਜੀ। ਤੇ ਕਲਾਈਮੇਟ ਚੇਂਜ ਨੂੰ ਵੀ ਇਫੈਕਟ ਕਰਦੇ ਨੇ ਇਸ ਕਰਕੇ ਸਾਨੂੰ ਥ੍ਰੀ ਆਰ ਵਾਲਾ ਰੁਲ ਵੀ ਇਸਤੇਮਾਲ ਕਰਨਾ ਚਾਹੀਦਾ ਜੋ ਰੀਡੀਓਸ ਦੀ ਸਾਈਕਲ ਰੀ ਯੂਊਜ਼ ਵਾਲਾ। ਹੁੰਦਾ ਏ ਨਾ ਉਦੇ ਨਾਲ ਇਨਵਾਇਰਮੈਂਟ ਤੇ ਕਾਫੀ ਅਸਰ ਪੈ ਸਕਦਾ ਹੈ।
ਹਾਂਜੀ, ਭੈਣ ਜੀ ਬਿਲਕੁਲ ਸਈ ਕਹਿ ਰਹੇ ਹੋ ਪੋਲਿਊਸ਼ਨ ਹੀ ਇੰਨਾ ਹੋ ਗਿਆ ਅੱਜ-ਕੱਲ ਤੇ।
ਹਾਂਜੀ, ਭੈਣ ਜੀ ਓ ਤਾਂ ਹੈ ਹੀ ਹੈ। ਹੋਰ ਦੱਸੋ ਭੈਣ ਜੀ ਤੁਹਾਡਾ ਟਰਡੀਸ਼ਨਲ ਕਲੋਥਸ ਤੇ ਮੋਡਰਨ ਥਿੰਕ ਕਿੰਗ ਬਾਰੇ ਕਿ ਵਿਚਾਰ ਨੇ ਜਿੱਦਾਂ ਟਰਡੀਸ਼ਨਲ ਕਲੋਥਸ।
ਭੈਣ ਜੀ, ਮੈਨੂੰ ਤੇ ਟਰਡੀਸ਼ਨਲ ਕਲੋਥਸ ਵੀ ਵਧੀਆ ਲੱਗਦੇ ਨੇ ਮਤਲਬ ਹੁਨ ਗੁਰਦੁਆਰੇ ਵਗੈਰਾ ਜਾਨਾ ਹੁੰਦਾ ਤੇ ਸੂਟ ਹੀ ਅੱਛੇ ਲੱਗਦੇ ਨੇ।
ਬਾਕੀ ਮੋਡ, ਬਾਕੀ ਦੂਸਰੇ ਵੀ ਵੈਸਟਰਨ ਵੀ ਮੈਂ ਜਾਦਾਤਰ ਤੇ ਵੈਸਟਰਨ ਹੀ ਪਾਨੀ ਆ।
ਉਹ ਕੰਫਰਟੇਬਲ ਲੱਗਦੇ ਨੇ ਨਾ। ਗਰਮੀਆਂ ਚ ਸੂਟ ਇਚ ਥੋੜ੍ਹੀ ਗਰਮੀ ਜੀ ਲੱਗਦੀ ਏ ਪਾਏ ਨੀ ਜਾਂਦੇ।
ਭੈਣ ਜੀ ਦੋਨੋਂ ਅਪਣੀ-ਅਪਣੀ ਜਗ੍ਹਾ ਤੇ ਸਈ ਨੇ ਕੱਪੜੇ ਕੋਈ ਨਾ ਮਾੜਾ ਨਾ ਚੰਗਾ। ਕਪੜਾ। ਕੰਫਰਟ ਇੰਪੋਰਟੈਂਟ ਹੋਨਾ ਚਾਈਦਾ ਹਾਂਜੀ ਭੈਣ ਜੀ।
ਮੈਂ ਕਿਆ ਤੁਸੀਂ ਕੀ ਸੋਚਦੇ ਓ?
ਕੱਪੜਿਆਂ ਮਾਰਵੇ ਕਲੋਦਿੰਗ। ਕਲੋਦਿੰਗ ਤਾਂ ਕੁੜੀਆਂ ਦਾ ਸਭ ਤੋਂ ਇੰਪੋਰਟੈਂਟ ਫੈਕਟਰ ਐ ਲਾਈਫ ਚ। ਕੱਪੜੇ ਤਾਂ ਉਹਨਾਂ ਨੂੰ ਖ਼ੁਸ਼ੀ ਦਿੰਦੇ ਨੇ।
ਸਈ ਕਿਆ। ਭੈਣਜੀ ਕੱਪੜੇ ਜਿੰਨੇ ਵੀ ਲੈਲੋ ਓਨੇ ਹੀ ਘੱਟ ਹੁੰਦੇ ਨੇ। ਸ਼ੋਪਿੰਗ ਕਰਨ ਦਾ ਤਾ ਬੜਾ ਹੀ ਸ਼ੌਕ ਹੁੰਦਾ ਕੁੜੀਆਂ ਨੂੰ।
ਬੋਹਤ ਜਾਦਾ ਸ਼ੌਂਕ ਹੁੰਦਾ ਕੱਪੜੇ ਹੈਪੀਨੈਸ ਦਿੰਦੇ ਨੇ ਆਪਾਂ ਨਿਊ ਕਲੋਥਸ। ਪਾਦੇ ਚਾਹੇ ਮੋਡਰਨ ਹੋਏ ਚਾਹੇ ਟਰਡਡੀਸ਼ਨਲ ਹੋ। ਆਪਾ ਅਪਨੇ ਕੰਫਰਟ ਦੇ ਹਿਸਾਬ ਨਾਲ ਜਦੋਂ ਕਲੋਥਸ ਪਾਦੇ ਆ ਨਾ ਅੱਛਾ ਲੱਗਦਾ। ਦਾ ਹੋਰ ਤਾਂ ਸਾਨੂੰ ਫੀਲ ਨੀ ਓਪੀਨੀਅਨ ਬੈਟਰ ਕਰਦਾ ਭੈਣ ਜੀ।
ਹਾਂਜੀ ਭੈਣ ਜੀ ਕੀ ਕਿਆ ਤੁਸੀ?
ਮੈਂ ਕਿਆ ਕੰਫਰਟ ਜਦੋਂ ਕਲੋਥਸ ਚ ਆ ਜਾਂਦਾ ਨਾ ਫੇਰ ਸਾਨੂੰ ਚੌਥੇ ਬੰਦੇ ਦਾ ਓਪੀਨੀਅਨ ਨੀ ਮੈਟਰ ਕਰਦਾ ਭੈਣ ਜੀ।
ਬਿਲਕੁਲ ਸਈ ਕਿਆ ਭੈਣ ਜੀ।
ਹਾਂਜੀ ਭੈਣ ਜੀ।
ਹੋਰ ਭੈਣ ਜੀ। ਕਿੱਥੇ ਘੁੰਮਨ ਚਲਨੇ ਆ ਮਨਾਨੇ ਆ ਪਲੈਨ ਘੁੰਮਨ-ਫਿਰਨ ਦਾ। ਚੱਲੋਗੇ ਨਾਲ।
ਹਾਂਜੀ ਭੈਣ ਜੀ।
ਮੈਂ ਕੇਆ ਕਿਤੇ ਘੁੰਮਣ-ਫਿਰਨ ਦਾ ਪਲੈਨ ਬਣਾਂਨੇ ਆ, ਬੜੇ ਦਿਨ ਹੋ ਗਈ ਅਸੀਂ ਕਿਤੇ ਘੁੰਮਣ ਨਈ ਗਏ।
ਹਾਂਜੀ ਭੈਣ ਜੀ ਚਲੋ। ਬਣਾਉਂਨੇ ਹਾਂ ਭੈਣ ਜੀ ਪਲੈਣ ਵੀ ਬਣਾਓਣੇ ਹਾਂ। ਹੋਰ ਦੱਸੋ ਭੈਣ ਜੀ, ਟੈਕਨੋਲੋਜੀ ਦੇ ਬਾਰੇ ਕੁਛ ਦੱਸ ਦੋ ਮੈਨੂੰ। ਟੈਕਨੋਲੋਜੀ ਦੀ ਘੱਟ ਨੌਲੇਜ ਏ ਥੋੜ੍ਹੀ।
ਏਦੇ ਬਾਰੇ ਭੈਣ ਜੀ?
ਟੈਕਨੋਲੋਜੀ ਦੇ ਬਾਰੇ ਇੰਟਰਨੈੱਟ ਦੇ ਬਾਰੇ ਅੱਜ। ਕਾਨਜੂ ਆ ਗਏ ਨੇ। ਕੰਪਿਊਟਰਸ, ਟੀਵੀ ਵਗੈਰਾ ਜੋ ਮੋਡਰਨਾਈਜੇਸ਼ਨ ਹੋ ਗਏ ਨੇ।
ਹਾਂਜੀ ਪੈਂਜੀ ਜ਼ਰੂਰ ਦੱਸਦੀ ਆ ਮੈਂ।
ਮੇਰੇ ਖੇਆਲ ਨਾਲ ਤਾਂ ਟੈਕਨੋਲੋਜੀ ਨੇ ਤਾਂ ਸਾਡੀ ਲਾਈਫ ਨੂੰ ਈਜ਼ੀ ਕਰ ਦਿੱਤਾ। ਮੇਰੇ ਖੇਆਲ ਨਾਲ ਏ ਤਾਂ ਸਾਡੀ ਕਮਿਊਨੀਕੇਸ਼ਨ ਵੀ ਇਮਪ੍ਰੋਵ ਕਰ ਦਿੰਦੀ ਆ ਜਾਂ ਹੈਲਪ ਕਰ ਦਿੰਦੀ ਆ ਅੱਛੀ ਐਜੂਕੇਸ਼ਨ ਨੂੰ ਲੈਣ ਨੂੰ ਹੈ ਨਾ ਭੈਣ ਜੀ। ਐਂਟਰਟੇਨਮੈਂਟ ਵੀ ਪ੍ਰੋਵਾਈਡ ਕਰਦੀ। ਕਰਦੀ ਆ, ਤੇ ਏਦਾ ਜ਼ਾਦਾ ਮੇਰੇ ਖਿਆਲ ਨਾਲ ਓਵਰ ਯੂਜ ਵੀ ਨਈ ਕਰਨਾ ਚਾਈਦਾ ਹਨਾ, ਹਾ
ਹਾਂ, ਹਾਂ ਚਲੋ ਭੈਣ ਜੀ ਮੈਂ ਕਰਨੀ ਆ ਤੁਹਾਡੇ ਨਾਲ ਗੱਲ ਫੇਰ।
ਹਾਂਜੀ ਭੈਂਜੀ ਠੀਕ ਐ। ਸਤਿ ਸ਼੍ਰੀ ਅਕਾਲ ਪੈਂਜੀ ਓਕੇ ਬਾਏ।
ਓਕੇ ਬਾਏ।